ਹਾਂਜੀ ਨੈਟਵਰਕ ਲੱਗਦਾ ਫੇਰ ਖ਼ਰਾਬ
ਹੁੰ, ਹੁਣ ਠੀਕ ਆ ਰਹੀ ਆਵਾਜ਼
ਅੱਛਾ, ਹੋਰ ਕੀ ਕਰ ਰਹੇ, ਹੋ ਗਿਆ ਚਾਹ ਪਾਣੀ
ਹਾਂ, ਬਸ ਬੈਠੇ ਸੀ ਚਾਵਾ ਪੀ ਕੇ ਸਵੇਰੇ ਉੱਠ ਗਏ ਸੀ ਛੇ ਵਜੇ
ਅੱਛਾ, ਕਿਵੇਂ ਇੰਨੀ ਛੇਤੀ ਉਠ ਗਏ ਅਜ
ਉਹ ਗੱਡੀਆਂ ਗੱਡੀਆਂ ਕੱਢਣੀਆਂ ਰਹਿੰਦੀਆਂ ਨੇ ਤੇ ਨੀਂਦ ਖੁੱਲਦੀ, ਤੇ ਫਿਰ ਦੁਬਾਰਾ ਲੱਗਦੀ ਨੀ ਨੀਂਦ। ਅ ਫਿਰ ਉਹੀ ਰਹਿੰਦਾ ਫਿਰ ਦਿਮਾਗ ਚ ਉਹੀ ਚੱਲਦਾ ਚਲੋ ਉੱਠੋ ਹੁਣ ਗੱਡੀਆਂ ਕੱਢ ਦੋ ਬਾਹਰ ਏ ਕਰੋ ਉਹ ਕਰੋ
ਹੁੰ, ਕਿਧਰ ਤੁਹਾਡੇ ਜਿਹੜੇ ਪਲਾਂਟ ਪਲੱਊਂਟ ਲਗਾਏ ਠੀਕ ਹੈ ਸਾਰੇ ਕੀ ਸੁ ਸਾਗੇ
ਗਰਮੀ ਇੰਨੀ ਪੈ ਰਹੀ ਹੈ ਪਲਾਂਟ ਠੀਕ ਨੇ ਪਰ ਉਹੀ ਹੈ ਕਿ ਐ ਗਰਮੀ ਕਰਕੇ ਉਹ ਥੋੜੇ ਜਿਹੇ ਮੁਰਝਾਏ ਰਹਿੰਦੇ ਨੇ ਤੇ ਰੱਖਣ ਦੀ ਜਗ੍ਹਾ ਵੀ ਨੀ ਪਾਣੀਆਂ ਨੀ ਪਾਉਂਦੇ ਆ ਟਾਈਮ ਨਾਲ
ਅੱਛ
ਤੇ ਰੱਖਣ ਦੀ ਕੀ ਥੱਲੇ ਜਗ੍ਹਾ ਵੀ ਨੀ ਉੱਥੇ ਹੀ ਫੇਰ ਛੱਤ ਤੇ ਰੱਖੀ ਦਾ
ਹੁੰ, ਉੱਥੇ ਜਾ ਜਾਲੀ ਜੁੂਲੀ ਨਾਲ ਢੱਕ ਦੋ ਫੇਰ ਥੋੜੇ ਬਚੇ ਰਹਿੰਦੇ ਵੀਚਾਰੇ।
ਹਾਂ, ਜਾਲੀ ਲਗਦ, ਹਾਂ ਗ੍ਰੀਨ ਗ੍ਰੀਨ ਜਾਲੀ ਜਿਹੜੀ ਹਰੀ ਜਾਲੀ। ਲਗਾਉਂਦੇ ਨੇ ਨਾ ਉਹ, ਲੈ ਕੇ ਆਏ ਲੈ ਕੇ ਆਏ ਸੀ।
ਹੁੰ।
ਲਗਾਈ ਵੀ ਉਹਨੂੰ, ਫੇਰ ਉਹ ਬੱਚੇ ਨੀ ਛੱਡਦੇ ਉਹਦੇ ਨਾਲ ਖਿੱਚ ਖਿੱਚ ਕੇ
ਹ ਆਹ ਤੇ ਆ ਬੱਚਿਆਂ ਨੂੰ ਤਾਂ ਖੇਡਣ ਨੂੰ ਕੁਛ ਚਾਹੀਦਾ ਹੁੰਦਾ ਵਾ। ਜੋ ਚੀਜ਼ ਵੇਖੀ ਬਸ ਉਹਦੇ ਨੂੰ ਮਗਰ ਲੱਗ ਜੋ ਫਿਰ
ਬਸ ਉਹ ਨਹੀਂ ਛੱਡਦੇ ਫਿਰ ਲੱਗੇ ਰਹੋ ਲੱਗੇ ਰਹੋ। ਤੇ, ਤੇ ਫੇਰ ਜਾਲਲੀ ਪਾੜਤੀ ਥੋੜ੍ਹੀ ਜਿਹੀ। ਤੇ ਫੇਰ ਉਹ ਗਰਮੀ ਜ਼ਿਆਦਾ ਤੁੱਪ ਬੁਪ ਨਾਲ ਥੋੜੇ ਜਿਹੇ ਮੁਰਝਾ ਦਿੰਦੇ ਨੇ ਬਾਗੀ ਪਾਣੀ ਤੇ ਸਵੇਰੇ ਸ਼ਾਮ ਪਾਹੀ ਦੇ ਉਹਨਾਂ ਨੂੰ।
ਹੁੰ-ਹੁੰ, ਉਹ ਤੇ ਪਾਣੀ ਪੂਣੀ ਤੇ ਪਾਉਣਾ ਹੀ ਪੈਂਦਾ।
ਹੁੰ ਹੁੰ ਹੁੰ। ਹੋਰ ਸੁਣਾਓ?
ਗੱਡੀ ਦੇ ਸੀਸੇ ਤੋਂ ਪਾਣੀ ਨਿਕਲਣ ਡਿਆ
ਕਿਹੜੀ ਗੱਡੀ ਚ
ਸਾਡਡੀ ਇੱਥੇ ਐਕਟੀਵਾ ਖੜੀ ਆ
ਹੁੰ-ਹੁੰ।
ਮੇਰੇ ਖਿਆਲ ਚ ਲਗਦਾ ਬਰਸਾਤ ਦਾ ਪਾਣੀ ਪੂਣੀ ਪਿਆ ਹੋਣਾ ਤੇ ਉਹ ਟਪਕਣ ਡੀਆ ਪਾਣੀ, ਮੈਂ ਕਿਹਾ ਐ ਕੀ ਹੋਣਡੀਆ।
ਹੁੰ, ਹਾਂ ਬਾ-ਬਾਹਰ ਖੜ-ਖੜੀ ਹੋਏਗੀ ਨਾ। ਗੱਡੀ ਤੇ, ਪਾਣੀ ਵੀ ਪਾਣੀ ਨ ਪੈ ਗਿਆ
ਹਾਂ ਬਹੀ ਨਾ, ਸ਼ੀਸ਼ੇ ਸ਼ੁਸ਼ੇ ਖੜੇ ਜਾਂਦਾ ਤੇ ਟੱਪੀ ਜਾਂਦਾ ਪਾਣੀ ਮੈਂ ਆ ਵਾ ਮੈਂ ਉੱਤੇ ਵੇਖਣ ਡ ਉੱਤੋਂ ਪਾਣੀ ਕਿਤੇ ਗਿਰਨ ਡਿਆ।
ਹੁੰ ਹੁੰ ਹੁੰ ਹੁੰ ਹੋਰ ਗਏ ਬ ਚਲੋ ਈਦੀ ਛੁੱਟੀ ਹੋਏਗੀ ਹੈ ਨੀ ਸਕੂਲ ਦੀ
ਹਾਂਜੀ ਸੰਡੇ ਆ ਸੰਡੇ
ਰਵਿਵਾਰ ਰਵਿਵਾਰ ਨੂੰ ਘ-ਘ-ਘਰ ਚ ਰਹਿੰਦੇ ਨੇ ਵ, ਘਰ ਚ ਰਹਿੰਦੇ ਨੇ ਪਰੇਸ਼ਾਨ ਕਰ ਦਿੰਦੇ ਨੇ ਬੱਚੇ।
ਹੋਰ ਕੀ।
ਏ ਸਕੂਲ ਏ ਸਕੂਲ ਜਾਣ ਤੋਂ ਥੋੜ੍ਹੀ ਸ਼ਾਂਤੀ ਰਹਿੰਦੀ ਕਿ ਚਲੋ ਸਕੂਲ
ਹਾਂਜੀ ਉਹਹੀ ਨਾ ਫਿਰ ਟੈਮ ਮਿਲ ਜਾਂਦਾ ਵਾ ਥੋੜਾ ਸੀਰੀਲ ਵਖ ਵੇਖਣ ਦਾਦੀ ਦੀ ਤਰਾਂ ਤੇ ਫੋਨ ਹੀ ਵੇਖਣ ਆ ਫੋਨ ਲੈ ਬੈਠੋ ਵੇਖਣ ਵਾਸਤੇ ਇਹਨਾਂ ਨੂੰ ਹੁੰਦਾ ਕਿ ਪਹਿਲਾਂ ਸਾਨੂੰ ਫੜਾ ਦੋ ਤੁਸੀਂ ਬਾਦ ਚ ਵੇਖਿਓ ਹੂੰ ਪੰਜ ਮਿੰਟ ਪੰਜ ਮਿੰਟ ਹੂੰ ਤੁਹਾਡਾ ਨੰਬਰ ਵਾਚੇ ਪੰਜ ਮਿੰਟ ਪੰਜ ਮਿੰਟ ਕਰਦੇ ਰਹੋਗੇ। ਪੰਜ ਮਿੰਟ ਸਾਨੂੰ ਦੇ ਤੋ ਹੂੰ,
ਹ ਇਸ ਤਰ੍ਹਾਂ ਹੀ ਹੈ ਬੱਚਿਆਂ ਦਾ ਫੋਨ ਤੇ ਫੋਨ ਨੂੰ ਦੇਖ ਲੈਣਗੇ ਫਿਰ ਫੋਨ ਛੱਡਦਾ ਹੀ ਨੀ ਨਾ ਇਹਨਾਂ
ਹੂਸ਼ ਉਹ ਤੇ ਆ ਕਿੱਥੇ ਛੱਡਦਾ ਨਿੱਕੇ-ਨਿੱਕੇ ਕਿ ਬੱਚਿਆਂ ਦਾ ਅੱਜ-ਕਲ ਫੋਨ ਬਿਨਾ ਗੁਜ਼ਾਰਾ ਨਹੀਂ ਆ ਇਹਦੇਨ ਬਸ ਫੋਨ ਚ ਲੱਗੇ ਰਹਿਣਾ, ਕੁਛ ਮਿਲੇ ਮੌਸਮ ਤੇ ਬੜਾ ਵਧੀਆ ਹੋਇਆ ਪਿਆ ਵਾ ਰਾਤ ਨੂੰ ਮੀਂਹ ਮਾਂ ਸਾਡੇ ਵੀ ਪਿਆ ਹੀ
ਅੱਛਾ,
ਹਾਂਜੀ ਉਹੀ ਇਕਦਮ ਬੱਦਲ-ਬੱਦਲ ਹੋਇਆ ਪਿਆ ਵਾ ਘੁੰਮਣ ਉਮਣ ਜਾਣ ਵਾਸਤੇ ਵਧੀਆ ਹੂੰ ਹੁਨੇ ਵੀ ਬੱਦਲ ਧੁੱਪ ਤੇ ਨਿਕਲੀ ਨੀ ਆ ਉਹੀ ਘੁੰਮਣ ਉੁੰਮਣ ਜਾਣ ਵਾਸਤੇ ਵਧੀਆ ਮੌਸਮ ਸ
ਫੇਰ ਗੱਡੀ ਚੁੱਕੇ,
ਹਾਂ ਗੱਡੀ ਚੋਖੇ ਤੇ ਨਿਕਲ ਜਾਏ ਲੈ ਕੇ ਜਾਣ ਵਾਲੇ ਵੀ ਤਾਂ ਹੋਣੇ ਚਾਹੀਦੇ। ਲੈ ਕੇ ਜਾਣ ਵਾਲੇ ਤਿਉਹਰ ਹੋ ਗਏ ਤਾਂ ਹੀ ਜਾਵਾਂਗੇ।
ਹਾਂ ਸਹੀ ਗੱਲ।
ਸਾਡੇ ਨਾਲ ਕੀ ਹਾਂ। ਫ੍ਰਰੀ ਹੋਗੇ ਤਾਂਹੀ ਲੈ ਕੇ ਜਾਓਗੇ। ਹੂੰ। ਆਹੋ। ਉਹ ਗਰਮੀ ਤਾਂ ਹੈ ਆ।
ਹੂੰ ਚਲੋ ਗੱਡੀ ਚ ਬਹਿ ਕੇ ਚਲੇ ਜਾਓਗੇ ਲੇਕਿਨ ਫੇਰ ਉੱਥੇ ਘੁੰਮਣਾ ਫਿਰਨਾ ਤੇ ਗਰਮੀ ਬਹੁਤ
ਤੇ ਉਹ ਤੇ ਆ ਸਹੀ ਗੱਲ ਆ ਹਾਂਜੀ ਉਹ ਤੇ ਆ ਸਹੀ ਗੱਲ ਆ। ਹੂੰ ਪਰ ਇਸ ਤਰ੍ਹਾਂ ਦਾ ਹੂੰ ਇਸ ਤਰ੍ਹਾਂ ਦਾ ਹੀ ਮੌਸਮ ਰਹੇ ਤੇ ਫੇਰ ਘੁੰਮ ਸਕਦੇ ਆ ਇਸ ਤਰ੍ਹਾਂ ਬਦਲ ਬਦਲ ਹੋਇਆ ਪਿਆ ਵਾ
ਹਾਂ ਬੱਦਲ ਚਲੇ ਜਾ ਸਕਦੇ।
ਹੂੰ ਇਹੋ ਜਹੇ ਮੌਸਮ ਚ ਜਾ ਸਕਦੇ ਆਰਾਮ ਨਾਲ।
ਹੂੰ ਇਸ ਤਰ੍ਹਾਂ ਜੰਗਲ ਪਹਾੜ ਹੋਏ ਨਾ ਤੇ ਮਜ਼ਾ ਆਦਾ ਫਿਰ ਉੱਥੇ ਬੱਦਲ-ਬੱਦਲ ਰਹਿ ਤੇ ਜੇ ਥੋੜਾ ਮੀਂਹ ਵੀ ਪੈਦਾ ਤੇ ਚੰਗਾ ਲੱਗਦਾ ਫਿਰ
ਹੂੰ ਤੇ
ਹੋਰ ਸੁਣਾਓ ਨਰਸਰੀ ਹੈਗੀ ਤੁਹਾਡੇ ਨੇੜੇ ਤੇੜੇ?
ਹਾਂਜੀ ਹੈ ਨਾ ਇੱਥੇ ਲਾਗੇ ਹੈਗੀ ਆ ਸਾਡੇ ਪਰ ਉਹੀ ਮਹਿੰਗੇ ਬੜੀ ਦਿੰਦੇ ਆ। ਪਲਾਂਟ ਵਗੈਰਾ, ਸੋਚੀਏ ਕਿ ਲੈ ਕੇ ਆਈਏ। ਹਾਂ। ਹੂੰ। ਇੱਥੇ ਪੰਜਾਹ ਰੁਪਏ, ਅੱਸੀ ਰੁਪਏ, ਡੇਢ ਰੁਪਏ। ਤ ਸੌ ਦੋ ਸੌ ਤਿੰਨ ਸੌ ਇਤਰਰ ਤਰਕ ਚ ਦਿੰਦੇ ਅਲੱਗ ਅਲਗ-ਅਲਗ ਪਲਾਟਾਂ ਦਾ ਅਲਗ ਅਗਲ ਰੇਟ ਸਭ ਦਾ।
ਹੂੰ-ਹੂੰ, ਤੇ ਜਾਣਦੇ ਹੋ ਤੁਸੀਂ ਕਿੰਨੀ ਵੱਡੀ ਛੋਟੀ ਜਿਹੀ ਕਿ ਵੱਡੀ ਹੈ ਬਹੁਤ।
ਨਹੀਂ ਠੀਕ ਜਿ ਆ ਜਿਆਦਾ ਵੱਡੀ ਨੀ ਜਿਆਦਾ ਛੋਟੀ ਵੀ ਨਹੀਂ ਆ। ਠੀਕ ਜੀ ਹੈਗੀ ਹੈ ਤੇ ਉਹੀ ਕੀ ਬੋਲਦੇ ਇੱਕ ਵਾਰੀ ਗਏ ਸੀ ਤਾਂ ਫਿਰ ਪਹਿਲਾਂ ਕੰਮ ਕਰਦਾ ਹੁੰਦਾ ਸੀ ਮੁੰਡਾ। ਤੇ ਉਹ ਸਸਤੇ ਚ ਦੇ ਦਿੰਦਾ ਹੁੰਦਾ ਸੀ ਸਾਨੂੰ ਪਲਾਂਟ।
ਹੈਲੋ।
ਹਾਂਜੀ ਹੈਲੋ ਮੈਂ ਕਿਹਾ ਉੱਥੇ ਇੱਕ ਮੁੰਡਾ ਹੈਗਾ ਸੀ ਉਸ ਸਸਤੇ ਚ ਸਾਨੂੰ ਪਲਾਂਟ ਦੇ ਦਿੰਦਾ ਸੀ ਤੇ ਹਾਂਜੀ ਉਹ ਰਸਤੇ ਚ ਦੇ ਦਿੰਦਾ ਹੁੰਦਾ ਸੀ ਸਾਨੂੰ ਤੇ ਉਹਦੇ ਮਾਲਿਕ ਨੂੰ ਪਤਾ ਚੱਲ ਗਿਆ। ਤੇ ਉਹਨੇ ਉਹਨੂੰ ਕੱਢ ਦਿੱਤਾ ਫੇਰ ਅਸੀਂ ਲ ਜਦੋਂ ਤੇ ਦੁਬਾਰਾ ਅਸੀਂ ਉਹਨੂੰ ਲੱਭੀਏ ਕਿ ਛੋਟੂ ਕਿੱਥੇ ਕਰਕੇ ਪੁੱਛੇ ਤੇ ਉਹ ਕਹਿੰਦੇ ਕਿ ਨਹੀਂ ਹੈ ਕਰਕੇ ਤੇ ਕਹਿੰਦੇ ਕਿਉਂ ਕੀ ਹੋ ਗਿਆ ਹਾਂ ਨਹੀਂ ਆ ਤੇ ਕਹਿੰਦੇ ਕਿਉਂ ਕੀ ਹੋ ਗਿਆ ਕਹਿੰਦਾ ਉਹ ਐਸੇ ਹੀ ਪਲਾਂਟ ਉਠਾ-ਉਠਾ ਕੇ ਦੇ ਦਿੱਤਾ ਦੇ ਦਿੰਦਾ ਹੁੰਦਾ ਸੀ ਕੰਮ। ਘੱਟ ਘੱਟ ਪ੍ਰਾਈਜ਼ ਚ ਤੇ ਤਾਂ ਕਰਕੇ ਜਦੋਂ ਮਾਲਿਕ ਨੂੰ ਪਤਾ ਚੱਲ ਗਿਆ ਤੇ ਫੇਰ ਕੱਢ ਦੇ ਤਾ ਅਗਲੇ ਨੇ ਕੈਮਰੇ ਵੀ ਲਗਾ ਦਿੱਤੇ ਜਗ੍ਹਾ ਜਗ੍ਹਾ।
ਅੱਛਾ ਕੈਮਰੇ ਵੀ ਲਗਾਤਾ।
ਹਾਂ ਕੈਮਰੇ ਲਗਾ ਦਿੱਤੇ ਆ ਇੱਕ ਵਾਰੀ ਮੈਂ ਵੀੇ ਦ ਰਾਣੀ ਤਰ ਹੀ ਗ ਸੀਿਲੋਂ ਤੇ ਸਾਨੂੰ ਪਤਾ ਨੀ ਸੀ ਕੈਮਰੇ ਲੱਗੇ ਆ।
ਹੂੰ।
ਅ ਲੋਂਗ ਇੰਡੋਰ ਪਲਾਂਟ ਲੈਣ ਵਾਸਤੇ ਅੰਦਰ ਗਏ ਤੇ ਓਤਰਾ ਤੇ ਦਿੰਦੇ ਨੀ ਆ ਚੱਲ ਥੋੜੀ ਥੋੜੀ ਕਟਿੰਗ ਲੈ ਲੈਂਦੇ ਆ ਕਰਕੇ ਇਹਨਾਂ ਦੀ ਤੇ ਇੱਕ ਦੋ ਪਲਾਂਟ ਦੀ ਮੈਂ ਲਈ ਦੋ ਤਿੰਨ ਦਿ ਹੈਲੋ ਨੈਟਵਰਕ ਪ੍ਰੋਬਲਮ ਹੋ ਜਾਂਦਾ ਹਾਂਜੀ ਹੈਲੋ। ਆ ਰਹੀ ਵਾਜ਼ ਹਾਂ ਉਹ ਨੈਟਵਰਕ ਪ੍ਰੋਬਲਮ ਹੋ ਜਾਂਦਾ ਨਾ ਵਿੱਚ ਵਿਚ ਮੈਂ ਤੇ ਇੱਕੋ ਹੀ ਜਗ੍ਹਾ ਬੈਠੀ ਐ। ਹਾਂਜੀ ਹੋ ਤੇ ਆ
ਹੂੰ-ਹੂੰ, ਨੈਟਵਰਕ ਪ੍ਰੋਬਲਮ ਬਹੁਤ ਜ਼ਿਆਦਾ ਹੈ ਉਹ ਇਨਾ ਪੈਸਾ ਦੋ ਸਾਰਾ ਕੁਛ ਕਰੋ ਤਾਂ ਵੀ ਨੈਟਵਰਕ ਪ੍ਰੋਬਲਮ ਆ ਜਾਂਦਾ।
ਅੱਜ ਕੱਲ ਲੋਕਾਂ ਦੇ ਡਬਲ
ਹਾਂ ਉਹੀ ਤੇ ਫੋਨ ਦੇ ਬਿਨਾਂ ਕੋਈ ਗੁਜ਼ਾਰਾ ਨਹੀਂ ਘਰੇ ਤੇ ਚੱਲ ਵਾਈਫਾਈ ਚੱਲ ਜਾਂਦਾ ਵਾ ਬਾਹਰ ਜਾਓ।
ਚਲੇਗਾ ਘਰਦੇ ਅੰਦਰ
ਦਾਲ ਕਰ ਵਸ ਆਖਿਰ ਹਾਂਜੀ ਉਹ ਤੇ ਆ
ਹੁਣ ਡਬਲ ਡਬਲ ਜਿੰਨੀ ਸੁਵਿਧਾ ਵਧ ਰਹੀ ਹੈ ਓਨੇ ਡਬਲ ਖਰਚੇ ਵਧ ਰਹੇ ਨੇ
ਖਰਚੇ ਵੀ ਵਧਣ ਡ ਹੋਰ ਕੀ ਸਹੀ ਗੱਲ ਆ
ਹੋਰ ਕੀ ਜ ਨਹੀਂ ਤਾਂ ਪਹਿਲੇ ਕਿੱਥੇ ਕਿੱਥੇ ਹੁੰਦੇ ਸੀ ਵਾਈ ਫਾਈ ਤੇ ਸਭ ਲੜੇ
ਨਾ ਨਾ ਪਹਿਲੇ ਤਾਂ ਫੋਨ ਹੀ ਕੀਤੇ ਹੁੰਦੇ ਸੀ ਅਸੀਂ ਛੋਟੇ ਛੋਟੇ ਸੀ ਜਦੋਂ ਫੋਨ ਉਹ ਵੀ ਕਿਸੇ ਕਿਸੇ ਦੇ ਘਰ ਹਾਂ ਕਿਸੇ ਕਿਸੇ ਦੇ ਘਰ ਹੁੰਦਾ ਸੀ
ਅੱਜ-ਕਲ ਤੇ ਘਰ ਚ ਜਿੰਨੇ ਮੈਂਬਰ ਹੁੰਦੇ ਫੋਨ
ਹੂੰ-ਹੂੰ-ਹੂੰ ਆਵਾਜ਼ ਬੜੀ ਹੈ ਤੁਹਾਡੇ ਖਨ ਬਹੁਤ ਘਰੋ ਆਰੀ ਐ ਆਵਾਜ਼
ਆ ਨਹੀਂ-ਨਹੀਂ ਤੋਂ ਹੀ ਮੈਂ ਕਿਹਾ ਸਜਾ ਕੋਈ ਗੱਲ ਕਰਨ ਡਾ ਤੇ ਉਹਦੀ ਆਵਾਜ਼ ਡਿਸਟਰਬ ਹੋਏਗਾ। ਨਾਸ਼ਤੇ 'ਚ, ਵੇਖੋ ਕੀ ਕਹਿੰਦੇ ਆ ਬਣਾਉਣ ਵਾਸਤੇ।
ਹੂੰ
ਉਹੀ ਮੰਮੀ ਦਾ ਫੋਨ ਆਇਆ ਸੀ ਤੇ ਗੱਲ ਕਰਦੇ-ਕਰਦੇ ਭਾਂਡੇ ਧੋਲੇ, ਤੇ ਮੈਂ ਕਿਹਾ ਚੱਲ ਹੁਣ ਤੁਹਾਡੇ ਡੇ ਨਾਲ ਗੱਲ ਕਰਦੇ-ਕਰਦੇ ਸਜਾ ਦਿੰਨੀ ਆ, ਹਾਂ ਧੋ ਤੇ ਗਏ ਹੋਏ ਤੇ ਚਲੋ ਰੱਖ ਵੀ ਦੇਈਏ ਚੁੱਕ ਕੇ। ਹਾਂਜੀ ਹੂੰ, ਹੂੰ ਉਹੀ ਨਾ। ਹੋਰ, ਤੁਸੀਂ ਕਿਤੇ ਜਾਣਾ ਘੁੰਮਣ?
ਹਾਂ ਸੋਚ ਤਾਂ ਰਹੇ ਜਾਣ ਦਾ। ਤੇ ਦੇਖੋ ਪਲਾਨ ਬਣ ਗਿਆ ਤੇ ਫਿਰ ਚਲੇ ਜਾਵਾਂਗੇ।
ਹਾਂਜੀ ਸਾਨੂੰ ਵੀ ਦੱਸਿਓ ਫਿਰ ਅਸੀਂ ਵੀ ਚੱਲਾਂਗੇ ਨਾਲ। ਹੂੰ ਇਕੱਠੇ ਜਾਣ 'ਚ ਮਜ਼ਾ ਆਉਂਦਾ। ਹਾਂਜੀ ਇਕੱਠੇ ਜਾਣ 'ਚ ਮਜ਼ਾ ਆਉਂਦਾ ਕੱਲੇ-ਕੱਲੇ ਤਾਂ ਫੇਰ ਬੋਰ ਹੋਈ ਜਾਂਦੇ ਬੰਦੇ। ਥੋੜੇ ਦਿਨ ਹੋਗੇ ਨੇ ਚੰਗਾ ਲੱਗਦਾ ਕਿਤੇ।
ਹਾਂ ਘਰ 'ਚ ਬੈਠੇ-ਬੈਠੇ ਬੰਦਾ ਉਹ ਹੋ ਜਾਂਦਾ ਨਾ ਕਿ ਚਲੋ ਥੋੜਾ ਦੇਰ ਬਾਹਰ ਨਿਕਲ ਗਿਆ ਥੋੜਾ ਮੂਡ ਫਰੈਸ਼ ਹੋ ਜਾਂਦਾ।
ਹਾਂਜੀ ਉਹ ਤੇ ਸਹੀ ਗੱਲ ਏ ਥੋੜਾ ਬਾਹਰ ਹੋ ਕੇ ਆ ਜਾਓ ਤੇ ਫਿਰ ਠੀਕ ਰਹਿੰਦਾ ਏ। ਹੂੰ
ਹੋਰ
ਫੇਰ ਬਸ ਉਹ ਤੁਹਾਡੇ 'ਚ ਕੋਈ ਨੰਬਰ ਨੂੰਬਰ ਹੈਗਾ।
ਹੈਂ
ਮੈਂ ਤੁਹਾਡੇ ਨਜ਼ਰ 'ਚ ਕੋਈ ਪਲੰਬਰ ਹੈਗਾ? ਉਹ ਜਿਹੜਾ ਨਲ-ਨੁਲ ਠੀਕ ਕਰਦੇ, ਅੱਛਾ ਦੱਸਿਓ ਤੇ ਜਾਂ ਫੇਰ ਸਾਡੇ ਘਰ ਘਲਾ ਦਿਓ, ਸਾਡਾ ਕਿਚਨ ਦਾ ਨਲ ਬੜੀ ਖ਼ਰਾਬ ਹੋਇਆ ਪਿਆ ਵਾ। ਪਾਣੀ ਟਪਕਦਾ ਰਹਿੰਦਾ ਉਹਦਾ। ਕੋਈ ਨਾ, ਦਿਨ ਰਾਤ ਫਿਰ ਟਪਕਦਾ ਤਾਂ। ਨਹੀ ਹਲੇ ਤਾਂ ਮੈਂ ਨਾਤਾ ਹੀ ਨੀ। ਅਜੇ ਉੱਠੇ ਆ ਔਰਤ ਕੇ ਬਸ ਚਾਹ ਪਾ ਆ ਨਕਾਰਾਲ ਕੇ ਠ ਮ ਬਸ ਕਰਾਂਗੇ ਫਿਰ ਚਲੋ ਤੁਹਾਨੂੰ ਮੈਂ ਲਗਾਉਂਦੀ ਹਾਂ ਨਾ ਥੋੜ੍ਹਾ ਮੈਨੂੰ ਜਾਣਾ ਹੈ ਬਾਹਰ ਕੋਈ ਆਇਆ ਹਾਂਜੀ